ਸਤਿ ਸ੍ਰੀ ਅਕਾਲ ਮੈਮ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਮੈਡਮ ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਹੋ ਜੀ। ਹੈਲੋ।
ਹੈਲੋ ਹਾਂਜੀ ਮੈਡਮ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
ਸਤਿ ਸ਼੍ਰੀ ਅਕਾਲ ਕਿਵੇਂ ਹੋ।
ਵਧੀਆ ਮੈਡਮ ਤੁਸੀਂ ਦੱਸੋ।
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀਗੇ।
ਬਸ ਵੇਹਲੇ ਸੀ ਮੈਮ।
ਓਕੇ ਹੋਰ ਘਰ ਹੀ ਹੁੰਦੇ ਹੋ ਅੱਜ ਕੱਲ। ਘਰ ਹੀ ਹੁੰਦੇ ਹੋ ਮੈਂ ਕਿਹਾ ਅੱਜ ਕੱਲ।
ਹਾਂਜੀ ਮੈਮ ਅੱਜ ਕੱਲ ਤਾਂ ਘਰ ਹੀ ਹੁੰਦੇ ਆ।
ਠੀਕ ਹੈ ਜੀ ਠੀਕ ਹੈ ਹੋਰ ਕਿੱਤੇ ਘੁੰਮਣ ਫਿਰਨ ਨੀ ਗਏ ਹੈਗੇ ਤੁਸੀਂ।
ਨਾ ਜੀ ਹਲੇ ਮੈਂ ਜਾਇਆ ਈ ਨਾਨਕੇ ਜਾਇ ਈ। ਹਾਂਜੀ ਹ ਮਾਸੀ ਘਰੇ ਆ ਗਏ ਸੀ।
ਠੀਕ ਹੈ ਠੀਕ ਹੈ। ਚਲੋ ਅੱਜ ਘੁੰਮਣ ਫਿਰਨ ਦੀਆਂ ਥਾਵਾਂ ਦੀ ਗੱਲ ਕਰਦੇ ਹਾਂ ਤੇ ਮਤਲਬ ਤੁਹਾਨੂੰ ਚ ਕਿਵੇਂ ਦੀਆਂ ਥਾਵਾਂ ਪਸੰਦ ਨੇ ਘੁੰਮਣ ਫਿਰਨ ਲਈ ਵੀ ਮਤਲਬ ਇੱਕ ਹੁੰਦਾ ਹੈ ਨਾ? ਧਾਰਮਿਕ ਸਥਾਨਾਂ ਤੇ ਵੈਸੇ ਤਾਂ ਦੇਖੋ ਉਹ ਘੁੰਮਣ ਦੀ ਥਾਂ ਨਹੀ ਹੈਗੀ। ਰ ਚਲੋ ਲੋਕਾਂ ਨੇ ਅੱਜ ਕੱਲ੍ਹ ਉਹਨੂੰ ਘੁੰਮਣ ਦੀ ਥਾਂ ਦਾ ਨਾਮ ਦੇ ਦਿੱਤਾ, ਹਨਾ ਉਹ ਚਲੋ ਐਵੇਂ ਆ ਵੀ ਆਪਣੇ ਮਨ ਦੀ ਸ਼ਾਂਤੀ ਲਈ ਇਹ ਮਤਲਬ ਬਣੀਆਂ ਨੇ ਇਹ।
ਹਾਂਜੀ ਹਾਂ।
ਧਾਰਮਿਕ ਸਥਾਨਾਂ ਤੇ ਜਾਣਾ ਤੇ ਕਈ ਲੋਕਾਂ ਨੂੰ ਹੁੰਦਾ ਹੈ ਨਾ ਵੀ ਚਲੋ ਜਿਵੇਂ ਕੋਈ ਪਹਾੜਾਂ ਵੱਲ ਜਾਂ ਮਤਲਬ ਜਿੱਧਰ ਹੈ ਨਾ ਸਮੁੰਦਰ ਵਗੈਰਾ ਹੁੰਦੇ ਨੇ ਤੇ ਓਧਰ ਤਾਂ ਤੁਹਾਨੂੰ ਕਿੱਦਾਂ ਦਾ ਮਤਲਬ ਕਿੱਦਾਂ ਦੀਆਂ ਜਗ੍ਹਾ ਪਸੰਦ ਨੇ ਹੈ ਨਾ? ਘੁੰਮਣ ਫਿਰਨ ਲਈ।
ਹੈਲੋ।
ਹੈਲੋ ਹਾਂਜੀ।
ਕਿੱਦਾਂ ਦੀਆਂ ਜਗ੍ਹਾ ਪਸੰਦ ਨੇ ਘੁੰਮਣ
ਮੈਂ ਕਿਹਾ ਜਿਹੜੀਆਂ ਸਾਡੇ ਧਾਰਮਿਕ ਚੀਜ਼ਾਂ ਨੇ ਉਹ ਜਗ੍ਹਾ ਨੇ ਉਹ ਪਹਾੜਾਂ ਚ ਹੀ ਨੇ ਜ਼ਿਆਦਾ।
ਠੀਕ।
ਤੇ ਮੈਂ ਪਹਾੜਾਂ ਚ ਜਾਣਾ ਹੀ ਬਾਹਲੀ ਪਸੰਦ ਕਰਦੀ ਹਾ। ਤੁਸੀਂ?
ਓਕੇ-ਓਕੇ ਤੇ ਮਤਲਬ ਦੇਖੋ ਮੈਨੂੰ ਵੀ ਜਿਆਦਾਤਰ ਤਾਂ ਦੇਖੋ ਪਹਾੜਾਂ ਵੱਲ ਦਾ ਹੀ ਹੁੰਦਾ ਤੇ ਕਿਉਂਕਿ ਦੇਖੋ ਹੁਣ ਪਹਾੜਾਂ ਵੱਲ ਚਲੋ ਮਤਲਬ ਮੌਸਮ ਵੀ ਇੱਕ ਤਾਂ ਦੇਖੋ ਵਦੀਆ ਹੁੰਦਾ ਹੈ ਨਾ?
ਹਾਂਜੀ ਹਾਂ।
ਜੀ ਹਾਂਜੀ ਤੇ ਮਤਲਬ ਜੇ ਆਪਾਂ ਜਿਵੇਂ ਕੋਈ ਨੋਰਮਲ ਜਗ੍ਹਾ ਤੇ ਜਾਂਨੇ ਆ ਨਾ ਆ ਉੱਥੇ ਦੇਖੋ ਮੌਸਮ ਮਤਲਬ ਐਵੇਂ ਹੁੰਦਾ ਜਿਵੇਂ ਆ ਆਪਣੇ ਇੱਧਰ ਸਿੰਪਲ ਚੱਲਦਾ ਹਨਾ ਤੇ ਮਤਲਬ ਪਹਾੜਾਂ ਵੱਲ ਦੇੋ ਇੱਕ ਤਾਂ ਹੈ ਨਾ? ਦੇਖੋ ਉੱਥੇ ਚੜ੍ਹ ਕੇ ਜਾਣਾ ਹੇ ਨਾ? ਤੇ, ਰਾਫਟਿੰਗ ਵਗੈਰਾ ਬਹੁਤ ਸਾਰੀਆਂ
ਹਾਂ। ਸਹੀ ਗੱਲ ਹੈ ਦੇਖਣ ਨੂੰ ਮਿਲਦਾ, ਬਹੁਤ ਸਾਰਾ ਕੁਛ ਦੇਖਣ ਨੂੰ ਮਿਲਦਾ।
ਹਾਂਜੀ -ਹਾਂਜੀ, ਤੇ ਮਤਲਬ ਇੱਕ। ਦੇਖੋ ਹੈ ਨਾ? ਚਲੋ ਜਿਵੇਂ ਅੱਜ ਕੱਲ੍ਹ ਚੱਲਦਾ ਵੀ, ਲੋਕਾਂ ਚ ਜਿਆਦਾ ਟਰੈਂਡ ਹੋ ਗਿਆ ਰੀਲਾਂ ਵਗੈਰਾ ਬਣਾਉਣ ਦਾ ਫੋਟੋ ਵਗੈਰਾ ਹੈ ਨਾ? ਮਤਲਬ ਤੁਸੀਂ ਦੇਖੋ ਉਹ ਜੇ ਆਪਾਂ ਪਹਾੜਾਂ ਚ ਜਾ ਕੇ ਕੋਈ ਵੀਡੀਓ ਸ਼ੂਟ ਕਰਦੇ ਹਾਂ ਹੈ ਨਾ? ਜਾਂ ਕੋਈ ਫੋਟੋ ਵਗੈਰਾ ਖਿੱਚਦੇ ਆ
ਹਾਂਜੀ ਹਾਂ ਹਾਂਜੀ ਹਾਂ
ਹਾਂਜੀ ਤੇ ਮਤਲਬ ਇੱਕ ਦੇਖੋ ਹੈ ਨਾ? ਜਦੋਂ ਆਪਾਂ ਮਤਲਬ
ਓਥੇ-ਓਥੇ ਖਿੱਚੀ ਫੋਟੋ ਵੀ ਨਾ ਗਲੋਅ ਕਰਦੀ ਇੱਕ ਨੇਚੁਰਲੀ ਗਲੋਅ ਕਰਦੀ ਹੈ ਕਿਉਂਕਿ ਓਹਦੇ ਆਸ ਪਾਸ ਪਹਾੜਾਂ ਦੇ ਉੱਤੇ ਜਿਹੜੇ ਉਹ ਨੀ ਹੁੰਦੇ ਪੱਤੇ ਵਗੈਰਾ?
ਹਾਂਜੀ-ਹਾਂਜੀ-ਹਾਂਜੀ
ਉਹਦੇ ਨਾਲ ਨਾ ਗਲੋਹ ਕਰਦੀ ਆ ਹੋਰ ਫੋਟੋ
ਬਿਲ-ਬਿਲਕੁਲ ਸਹੀ ਕਿਹਾ ਜੀ ਬਿਲਕੁਲ ਸਹੀ ਕਿਹਾ ਮਤਲਬ ਇੱਕ ਇੱਕ ਚੀਜ਼ ਇੱਕੋ ਹੈ ਨਾ? ਜਦੋਂ ਮਤਲਬ ਆਪਾਂ ਪਹਾੜਾਂ ਦੇ ਵਿਚਕਾਰ ਵੀ ਲਗਾ ਲਓ ਹੈ ਨਾ? ਉੱਪਰ ਖੜੇ ਹੁੰਦੇ ਆ ਤਾਂ ਮਤਲਬ ਹੈ ਨਾ? ਕਿੰਨਾ ਸੋਹਣਾ ਐਵੇਂ ਲੱਗ ਹੁੰਦਾ ਵੀ ਆਪਾਂ ਆ ਕਿੱਥੇ ਗਏ ਹੈ ਨਾ! ਮਤਲਬ ਜਦੋਂ ਆਪਾਂ ਨੀਚੇ ਦੇਖਦੇ ਹਾਂ ਹੈ ਨਾ? ਯਾ ਫਿਰ ਮੰਨ ਲਓ ਜਦੋਂ ਜਦੋਂ ਰਾਤ ਹੋ ਜਾਂਦੀ ਹੈ। ਹੈ ਨਾ? ਕਿਵੇਂ ਟਿਮਕ-ਟਿਮਕ ਲਾਈਟ
ਹਾਂਜੀ ਹਾਂ ਸਹੀ ਗੱਲ ਹੈ ਉੱਪਰ ਜਾ ਕੇ ਐਵੇਂ ਲੱਗਦਾ ਕਿੰਨੇ ਛੋਟੇ-ਛੋਟੇ ਘਰ ਨੇ ਦਿਖਦੇ ਹੀ ਨਹੀ ਹੈਗੇ
ਬਿਲਕੁਲ-ਬਿਲਕੁਲ, ਸਈ ਗੱਲ ਏ ਜੀ। ਹਾਂਜੀ-ਹਾਂਜੀ, ਵੈਸੇ ਤਾਂ ਦੇਖੋ ਹਨਾ ਮੈਂ ਵੀ ਮੈਂ ਮਤਲਬ ਹਿੰਦੂ ਧਰਮ ਤੋਂ ਆਈ ਹ ਹਨਾ। ਸੰਬੰਧ ਰੱਖਦੀ ਆ, ਤੇ ਮਤਲਬ ਸਾਡੇ ਵੀ ਜਿੰਨੇ ਵੀ ਹਨਾ ਧਾਰਮਿਕ ਸਥਾਨ ਨੇ ਮਤਲਬ ਜਿੱਥੇ ਵੀ ਅਸੀਂ ਮੰਨਦੇ ਆ ਹਨਾ, ਜਾਂਣੇ ਆ, ਮਤਲਬ ਔਹ ਵੀ ਪਹਾੜਾਂ ਦੇ ਵਿੱਚ ਜੀ ਨਈ, ਤੇ ਤਾਂ ਕਰਕੇ ਹਾਂਜੀ-ਹਾਂਜੀ, ਤੇ ਤਾਂ ਕਰਕੇ ਮਤਲਬ, ਅਸੀਂ ਹਨਾ ਔਥੇ ਹੀ ਜਾਂਣੇ ਆ। ਮਤਲਬ ਉੱਧਰ ਨੂੰ ਦੇਖੋ ਹਨਾ ਸਾਡਾ ਹੁਣ ਮਤਲਬ ਗੇੜਾ ਲੱਗਦਾ ਰਹਿੰਦਾ, ਸਾਲ ਛੇ ਮਹੀਨੇ ਦੇ ਵਿੱਚ। ਅਰਾਮ ਨਾਲ ਗੇੜਾ ਲੱਗਦਾ ਈ ਲੱਗਦਾ। ਹਾਂਜੀ-ਹਾਂਜੀ, ਤੇ ਮਤਲਬ ਐਵੇਂ ਹੁੰਦਾ ਹਨਾ ਵੀ, ਜਦੋਂ ਬੰਦਾ ਐਵੇਂ ਦੀਆਂ ਜਗ੍ਹਾ ਤੇ ਜਾ ਦੇਆ, ਤਾਂ ਘੱਟੋ ਘੱਟ ਇੱਕ ਦੋ ਦਿਨ ਲਾ ਕੇ ਆਵੇ। ਹਾਂ ਤੁਹਾਨੂੰ ਵੀ ਪਤਾ ਵੀ ਹਨਾ, ਇੱਕ ਦਿਨ ਦੇ ਵਿੱਚ ਆ ਦੇਖੋ ਮੁੜਿਆ ਜਾਂ
ਹਾਂਜੀ ਹਾਂ।
ਐਵੇਂ ਹੁੰਦਾ ਵੀ ਬੰਦਾ ਜਦੋਂ ਬਾਹਰ ਨਿਕਲਿਆ ਈ ਆ, ਹਨਾ ਤਾਂ ਚੰਗੀ ਤਰ੍ਹਾਂ ਘੁੰਮੇ ਫਿਰੇ ਆਨੰਦ
ਹਾਂਜੀ ਹਾਂ ਜਿਵੇਂ ਕਿ ਤੁ ਤੀਰਥ ਸਥਾਨਾਂ ਦੇ ਵੀ ਬਹੋਤ ਜਗ੍ਹਾ ਘੁੰਮਣ ਆਲੀਆਂ, ਜਿਵੇਂ ਅੱਜ ਕੱਲ੍ਹ ਦੇ ਵਰਿੰਦਾਵਣੇ ਦੇ
ਬਿਲਕੁਲ, ਹੁਣ ਹਾਂਜੀ-ਹਾਂਜੀ, ਵਰਿੰਦਾਵਨ ਦੇਖੋ, ਚਲੋ ਮੈਂ ਤਾਂ ਕ ਤੇ ਨਈ ਗਈ, ਪਰ ਜੇਹੜੇ ਗਏ ਨੇ ਹਨਾ, ਯਾ ਮਤਲਬ ਅਪਾਂ ਦੇਖ ਰਹੇ ਹਾਂ
ਹਾਂਜੀ ਹਾਂ, ਮੈਂ ਗਈ ਹਾਂ, ਮੈਨੇ ਵੀ ਸਾਰਾ ਕੁਛ ਔਥੇ ਦੇਖਿਆ ਹੋਇਆ ਵੀ ਬਹੋਤ ਵਧੀਆ ਚੀਜ਼ ਬਣੀ ਹੋਈ ਹੈ।
ਅੱਛਾ ਜੀ ਅੱਛਾ, ਤੁਸੀਂ ਕਦੋਂ ਗਏ ਸੀਗੇ ਔਥੇ? ਤੁਸੀਂ ਕਦੋਂ ਗਏ ਸੀਗੇ ਔਥੇ?
ਮੈਂ ਨੈਕਸਟ ਈਅਰ ਗਈ ਸੀ ਅਪਰੈਲ ਚ।
ਓਕੇ-ਓਕੇ, ਠੀਕ ਏ ਠੀਕ ਏ, ਮਤਲਬ ਕਿਦਾਂ ਤੁਸੀਂ ਪਰਿਵਾਰ ਨਾਲ ਗਏ ਸੀ?
ਹਾਂਜੀ, ਹਾਂ। ਅਸੀਂ ਤਿੰਨ ਚਾਰ ਦਿਨ ਲਾ ਆਏ ਸੀਗੇ। ਜਿਵੇਂ ਸ਼ਾਮ ਨੂੰ ਸਤ ਕ ਵਜੇ, ਬੱਸ ਤੁਰ ਪਈ ਸੀਗੀ। ਟਿਕਟ ਕਰੋਣੀਆਂ ਪੈਂਦੀਆਂ ਨੇ, ਏ ਸੀ ਬਸ। ਤੇ ਉਦੋਂ ਤੁਰ ਕੇ ਫਿਰ ਹੋਟਲ ਦੇ ਵਿੱਚ ਰੁਕ, ਅਹ ਰੁਕਦੀ ਸੀ। ਫਿਰ ਚਾਰ ਵਜੇ ਪਹੁੰਚ ਜਾਂਦਾ ਬੰਦਾ ਸਵੇਰੇ, ਸ਼ਾਮ ਦੇ ਸਤ ਵਜੇ ਤੁਰ ਕੇ।
ਠੀਕ ਏ ਠੀਕ ਏ, ਮਤਲਬ ਔਥੋਂ ਦੀ, ਉਥੋਂ ਦੀ ਹਨਾ ਜੇਹੜੀਆਂ ਜਿਵੇੰ ਮੂਰਤੀਆਂ ਵਗੈਰਾ ਲਗਾ ਲੋ, ਹਨਾ, ਜੇਹੜੀਆਂ ਕ੍ਰਿਸ਼ਨ ਜੀ ਦੀਆਂ ਯਾ ਉਹਨਾਂ ਦੀ ਯਸ਼ੋਧਾ ਮਾਨ ਨਾਲ ਹਨਾ, ਤੇ ਮਤਲਬ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ, ਮਤਲਬ ਜੇਹੜੇ ਉਹ ਘੁੰਮ ਰਏ ਹੁੰਦੇ ਨੇ
ਹਰ ਇੱਕ ਚੀਜ਼ ਦਿਖਾਈ ਹੋਈ ਆ ਔਥੇ ਵੀ ਕਿੱਦਾਂ ਕਿਵੇਂ ਚੀਜ਼ ਬਣੀ ਹੋਈ ਆ? ਕਿਵੇਂ ਹੈਗਾ ਸੀ ਇਥੇ?
ਬਿਲਕੁਲ-ਬਿਲਕੁਲ, ਮਤਲਬ ਦੇਖੋ ਹਨਾ ਮੈਂ ਚਲੋ ਨਈ ਗਈ ਪਰ ਮੈਂ ਦੇਖਿਆ ਹਨਾ ਵੀਡੀਓਜ ਦੇ ਵਿੱਚ ਵੀ ਜੇਹੜੀ ਜਿਵੇੰ ਹੁਣ ਲਾਲੋ ਕ੍ਰਿਸ਼ਨ ਜੀ ਹਨਾ, ਔਦੇ ਵਿੱਚ ਔਦੀ ਮਾਂ ਯਸ਼ੋਦਾ ਜਾ ਮਤਲਬ ਐਵੇਂ ਲੱਗ ਰੇਹਾ ਹੁੰਦਾ, ਜਿਵੇਂ ਸੱਚ ਦੇ ਵਿੱਚ ਮਲਬ ਔਹਨਾਂ ਨੂੰ
ਹਾਂਜੀ ਹਾਂ। ਸਈ ਗੱਲ ਏ, ਜਿਵੇਂ ਕਿ ਜਦੋਂ ਅਸੀਂ ਗਏ, ਫਿਰ ਉਸ ਤੋਂ ਬਾਅਦ, ਚ ਬਣ ਕੇ ਬਿਹਾਰੀ ਮੰਦਿਰ ਗਏ। ਰਾਜਾ ਗੁਲਵ, ਰਾਧਾ ਰਾਵਣ ਏਹ ਸਾਰੇ ਬੰਦੇ ਦੀਦੀ ਬਣ ਗਏ।
ਓਕੇ-ਓਕੇ।
ਔਥੇ ਵੀ ਜਿਵੇਂ ਅੱਜ ਕੱਲ, ਵੀ ਅੱਜ ਵੀ ਏਹ ਗੱਲ ਤੇਹ ਏ ਕਿ ਸ਼ਾਮ ਨੂੰ ਲੋਕ ਬਾਹਰ ਆ ਜਾਂਦੇ ਨੇ ਸਾਰੇ। ਵੀ ਅੰਦਰ ਔਥੇ ਕੋਈ ਨੀ ਰਹਿੰਦਾ। ਪਾਵਰਡ ਹੈਂ ਤੁਲਸੀ ਦਾ।
ਬਾਹਰ ਕਿਵੇਂ? ਅੰਦਰ ਕਿਵੇਂ? ਏਹਦਾ ਕੀ ਮਤਲਬ ਹੋਇਆ?
ਵੀ ਰਾਤ ਨੂੰ ਤੇ ਕ੍ਰਿਸ਼ਨ ਭਗਵਾਨ ਤੇ ਰਾਜਾ ਰਾਣੀ ਵੀ ਨਾਲ ਆਉਂਦੇ ਨੇ।
ਠੀਕ ਹ ਠੀਕ ਹ ਦੇਖੋ ਪਤਾ ਕੀ ਪਤਾ ਕੀ ਆ ਹਨਾ ਇਹਨਾਂ ਬੰਦੇ ਦੇ ਅੰਦਰ ਹੁੰਦੀ ਆ ਚੀਜਾਂ ਇਹ ਤਾਂ ਦੇਖੋ ਆਪਾਂ ਮੰਨੀਏ ਹਨਾ ਤਾਂ ਸਾਰੀਆਂ ਚੀਜ਼ਾਂ ਨੇ ਜੇ ਆਪਾਂ ਨਾ ਮੰਨੀਏ ਤਾਂ ਕੁਛ ਵੀ ਨਹੀਂ। ਬੰਦੇ ਤੇ ਡਿਪੈਂਡ ਕਰਤਾ ਬੰਦੇ ਤੇ ਡਿਪੈਂਡ ਕਰਤਾ।
ਹੁਣ ਮੰਨਣਾ ਹੀ ਨਹੀਂ ਤਾਂ ਆਪਣੇ ਸਾਹਮਣੇ ਤਾਂ ਆਉਗੀ ਜਿਹੜੀ ਚੀਜ਼ ਜਦੋਂ ਆਪਾਂ ਦਿਲ ਤੋਂ ਮੰਨਾਂਗੇ ਤਾਂ ਹੀ ਆਪਾਂ ਨੂੰ ਦਿਖੂਗਾ।
ਆਪਾਂ ਮੰਨ ਨਹੀਂ ਰਹੇ ਹੈਗੇ ਨਾ ਫਿਰ ਆਪਾਂ ਸਾਹਮਣੇ ਆਈ ਚੀਜ਼ ਨੂੰ ਵੀ ਠੁਕਰਾ ਦੇਣੇ। ਵੀ ਇਹ ਨਕਲੀ ਹ ਜਾਂ ਕੁਛ ਵੀ ਕਹਿ ਲਓ ਹਨਾ ਮਤਲਬ ਇਹ ਆਪਣੇ ਵਿਸ ਟਿਕੀਆਂ ਹੁੰਦੀਆਂ ਨੇ ਖਾ ਕੇ
ਹਾਂਜੀ ਹਾਂ।
ਹਾਂਜੀ- ਹਾਂਜੀ ਬਾਕੀ ਹਨਾ ਮੈਂ ਵੀ ਸੁਣਿਆ ਵੀ ਉਥੇ ਬਹੁਤ ਸੋਹਣੇ- ਸੋਹਣੇ ਮੰਦਿ
ਹਾਂਜੀ ਹਾਂ ਜਿਵੇਂ ਉਥੇ ਜੇ ਕੁਛ ਅੰਨਾ ਹੋ ਜੂਗਾ ਜਾਂ ਗੁੰਗਾ ਹੋ ਜੂਗਾ ਜਾਂ ਓਹ ਮਰ ਜਾਊਗਾ।
ਠੀਕ
ਜ ਮੈਂ ਨੀਵੀ ਬੰਨ ਦੇ ਕੋਲੇ ਨਾ ਇੱਕ ਮੰਦਰ ਐ। ਉੱਥੇ ਠਾਕੁਰ ਜੀ ਦਾ ਕ੍ਰਿਸ਼ਨ ਭਗਵਾਨ ਰਾਜਾ ਰਾਣੀ ਸਾਰਾ ਕੁਝ ਰੱਖਿਆ ਉੱਥੇ ਰਾਤ ਨੂੰ ਵੀ ਲੱਡੂ ਡੂ ਵਗੈਰਾ ਧਰ ਦਿੰਦੇ ਨੇ ਪੇੜੇ ਵਗੈਰਾ
ਠੀਕ ਹੈ- ਠੀਕ ਹੈ।
ਤੇ ਉਸ ਸਵੇਰੇ ਉਸ ਕਦੇ ਲੱਡੂ ਖਾਦਾ ਹੁੰਦਾ ਉਦਾਂ
ਹਾਂਜੀ ਹਾਂ।
ਪਾਣੀ ਵੀ ਪੀਤਾ ਹੁੰਦਾ ਐ।
ਓਕੇ ਮਤਲਬ ਜਿਹੜਾ ਉੱਥੇ ਇੱਕ ਪ੍ਰੇਮ ਮੰਦਿਰ ਬਣਿਆ ਹੋਇਆ ਹਨਾ ਦੇਖੋ ਤੇ ਮਤਲਬ ਇੱਕ ਦੇ ਉਹ ਉੱਥੇ ਜਾ ਕੇ ਹਨਾ ਜਿਹੜੇ ਲੋਕ ਕੱਪੜੇ ਪਾਦੇ ਨੇ ਜਿਵੇਂ ਹੁਣ ਅ ਔਰਤਾਂ ਹੁੰਦੀਆਂ ਨੇ ਹਨਾ। ਜਿਹੜੇ ਉਹ ਘੱਗਰਾ ਵਗੈਰਾ ਬਣਾਰ ਸੀ ਕੱਪੜੇ ਪਾਦੇ ਨੇ ਹਨਾ ਮਤਲਬ ਮੈਨੂੰ ਉਹ ਚੀਜ਼ ਬੜੀ ਸੋਹਣੀ ਲੱਗਦੀ ਆ ਹਨਾ ਮੈਨੂੰ ਤਾਂ ਦੇਖ ਕੇ ਈ ਦੇਖ ਕੋ ਦੇਖ ਕੇ ਮੈਨੂੰ ਤਾਂ ਇੰਨਾ ਜ਼ਿਆਦਾ ਸਕੂਨ ਮਿਲਦਾ ਨਾ ਉਹ ਚੀਜ਼ ਨੂੰ ਵੀ
ਫੇਰ ਮੰੰਦਰ 'ਚ ਜਾ ਕੇ ਰੀਲਸ ਵਗੈਰਾ
ਹਾਂਜੀ ਮੈਨੂੰ ਤਾਂ ਦੇਖਕੇ ਐਵੇਂ ਲੱਗਦਾ। ਦਾ ਵੀ ਲੋਕ ਉਸ ਟਾਈਮ ਜਦੋਂ ਉਹ ਰੀਲ ਬਣਾ ਰੇ ਹੁੰਦੇ ਨੇ ਨਾ ਵੀ ਮਤਲਬ ਉਹ ਸਾਰੀ ਦੁਨੀਆਂ ਨੂੰ ਭੁੱਲੀ ਬੈਠੇ ਨੇ ਵੀ ਇੰਨਾ ਜਿਆਦਾ ਮਗਨ ਨੇ ਕਿਉਂਕਿ ਉੱਥੋਂ ਦਾ ਨਾਮ ਈ ਪ੍ਰੇਮ ਮੰ ਦਰਿ ਵੀ ਮਤਲਬ ਕਿ ਹੋਰ ਚੀਜ਼ ਨਾਲ ਮੋਹ ਰੇਂਦਾ ਈ ਨੀ ਬੰਦੇ
ਹਾਂਜੀ ਇਨੀ ਕ ਜ਼ਿਆਦਾ ਵ ਵਧੀਆ ਲਾਈਟਿੰਗ ਕੀਤੀ ਹੋਈ ਆ ਉੱਥੇ ਪ੍ਰੇਮ ਮੰਦਿਰ 'ਚ ਤੇ ਬਹੁਤ ਵਧੀਆ ਮੰਦਿਰ ਐ ਇੰਨਾ ਜ਼ਿਆਦਾ ਸੋਹਣਾ ਮੰਦਅ ਜਿਹੜੀਆਂ ਰੀਲਸ ਆਉਂਦੀਆਂ ਨੇ ਬਸ ਉਹ ਪ੍ਰੇਮ ਮੰਦਿਰ ਦੀਆਂ ਹੀ ਆਉਂਦੀਆਂ ਨੇ
ਹਾਂਜੀ-ਹਾਂਜੀ ਪ੍ਰੇਮ ਮੰਦਿਰ ਦੀਆਂ ਮਤਲਬ ਮੈਂ ਵੀ ਜਿਆਦਾਤਰ ਦੇਖੋ ਪ੍ਰੇਮ ਮੰਦਰ ਦੀਆਂ ਦੇਖੀਆਂ ਨੇ ਤੇ ਇੱਕ ਤਾਂ ਮੈਨੂੰ ਦੇਖੋ ਹਨਾ ਜ ਜਿਹੜੇ ਉੱਥੇ ਲੋਕ ਕੱਪੜੇ ਪਾ ਕੇ ਜਿਹੜੇ ਉੱਥੇ ਅਹ ਘੱਗਰਾ ਵਗੈਰਾ ਜਾਂ ਪਾਂਦੇ ਨੇ ਹਨਾ, ਤੇ ਤਿਲਕ ਵਗੈਰਾ ਲਗਾ ਕੇ ਤੇ ਹਨਾ ਕਿੰਨਾ
ਹਾਂਜੀ ਹਾਂ ਅਜੇ ਤਿਲਕ ਜੇ ਆਪਾਂ ਜਿਹੜੇ ਮਰਜ਼ੀ ਮੰਦਰ 'ਚ ਵਾਗਜੀਏ ਤਿਲਕ ਲੈ ਕੇ ਉਹ ਮੂਹਰੇ ਖੜੇ ਈ ਹੁੰਦੇ ਨੇ। ਬਸ ਉਹ ਜ਼ਿਆਦੇ ਇਜ ਦੀ ਹੀ ਲਗਾ ਦਿੰਦੇ ਨੇ।
ਬਿਲਕੁਲ-ਬਿਲਕੁਲ ਇਹ ਤਾਂ ਗੱਲ ਸਹੀ ਐ ਤੁਹਾਡੀੇ ਹਾਂਜੀ-ਹਾਂਜੀ। ਵੈਸੇ ਵਧੀਆ ਹਨਾ ਇਹਨਾਂ ਚੀਜ਼ਾਂ ਦੇ ਨਾਲ ਵੀ ਦ
ਹਾਂਜੀ ਹਾਂ ਤੁਸੀਂ ਵੀ ਜਾ ਕੇ ਦੇਖਿਓ ਜੇ ਵਰਿੰਦਾਵਨ ਦਾ ਨਾ ਆ ਕੇ ਜੀ ਕਿਸੇ ਦਾ ਜੀਅ ਲੱਗ ਜੇ ਕਿਸੇ ਦਾ ਜੀਅ ਹੀ ਨੀ ਲੱਗਦਾ। ਹਾਂਜੀ ਅਸੀਂ ਬਰਸਾਨਾ ਵੀ ਗਏ ਸੀ ਬਰਸਾਨਾ ਦੂਰ ਆ ਥੋੜਾ ਜਿਹਾ ਦੋ ਘੰਟੇ ਘੰਟਿਆਂ ਦਾ ਫ਼ਰਕ ਹੈਗਾ, ਦੋ ਤਿੰਨ ਘੰਟਿਆਂ ਦਾ ਹੈਗਾ ਬਟ ਬਰਸਾਨਾ ਵੀ ਜੇ ਕਹੋ ਣਾ ਆਏ ਹਾਏ ਇੰਨੀ ਕ ਵਧੀਆ ਚੀਜ਼ ਬਣੀ ਹੋਈ ਹੈ।
ਅਸੀਂ ਜਿਵੇਂ
ਪਰ ਭੀੜ ਬਹੁਤ ਜ਼ਿਆਦਾ ਹੁੰਦੀ ਐ ਭੀੜ ਤਾਂ ਬਸ ਜਿਵੇਂ ਬਹੁਤ-ਬਹੁਤ ਤੋਂ ਵੀ ਬਹੁਤ ਜਿਆਦਾ ਹੁਦੀ ਐ।
ਓਕੇ-ਓਕੇ ਜਿਵੇਂ ਦੇਖੋ ਤੁਸੀਂ ਮੈਨੂੰ ਦੱਸਿਆ ਹਨਾ ਕੁਛ ਤਾਂ ਚਲੋ ਮੈਨੇ ਜਿਵੇਂ ਮੈਂ ਦੇਖਿਆ ਹੋਇਆ ਸੀ ਹਨਾ ਉਦੋਂ ਇਹ ਮਨ ਚ ਉਤਸਕਤਾ ਹੁੰਦੀ ਸੀ ਵੀ ਮੈਂ ਜਾ ਕੇ ਆਵਾਂ ਹਨਾ ਤੇ ਤੁਸ ਤੇ ਮੈਨੂੰ ਹੁਣ ਹੋਰ ਦੱਸਤਾ ਵੀ ਉੱਥੇ ਇੰਨਾ ਵਧੀਆ ਬਣਿਆ ਹੋਇਆ ਹੈ ਇਹ-ਇਹ। ਚੀਜ਼ਾਂ ਹਨਾ ਤਾਂ ਹੁਣ ਮਤਲਬ ਮਨ ਦੇ ਵਿੱਚ ਹੋਰ ਵੀ ਜ਼ਿਆਦਾ ਇੱਛਾ ਹੋਗੀ ਵੀ ਮੈਨੇ
ਹਾਂਜੀ ਹੋਰ ਵੀ ਆਪਾਂ ਨੂੰ ਐਕਸਾਈਟਮੈਂਟ ਹੁੰਦੀ ਆ ਵੀ ਹਾਂ ਉਹੀ ਉੱਥੇ ਕੋਈ ਚੀਜ਼ ਦੇਖਣ ਲਈ ਹੈ ਜੇ ਕੋਈ ਕਹਿ ਰਿਹਾ ਤਾਂ ਉੱਥੇ ਹੈਗਾ ਅ।
ਨਾਲ ਗੱਲ ਕਰਕੇ, ਓਕੇ ਜੀ ਧੰਨਵਾਦ।
ਹੈਲੋਂ